ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਹੈਲੋ ਆਵਾਜ਼ ਨੀ ਆ ਰਹੀ ਜੀ ਤੁਹਾਡੀ
ਹੈਲੋ
ਹੈਲੋ
ਕੱਲ
ਹੈਲੋ।
ਹਾਂਜੀ, ਹਾਂਜੀ।
ਆਵਾਜ਼ ਨਹੀਂ ਆ ਰਹੀ ਜੀ, ਜਮੀ-ਜਮੀ, ਮਾੜੀ- ਮਾੜੀ ਆ ਰਹੀ ਹੈ। ਜੀ, ਥੋਡੀ
ਹਾਂਜੀ, ਹੁਣ ਆ ਰਹੀ ਆ
ਹਾਂਜੀ, ਪਤਾ ਆ ਤਾਂ ਰਹੀ ਹੈ। ਜੀ, ਪਰ ਥੋੜੀ ਹੈ ਚਲੋ ਕੋਈ ਗੱਲ ਨਹੀਂ।
ਹੋਰ ਕਿਵੇਂ ਹੋ?
ਠੀਕ ਆ ਜੀ, ਵਧੀਆ
ਹੋਰ ਘਰੇ ਸਾਰੇ
ਹਾਂਜੀ ਹਾਂ। ਠੀਕ ਨੇ, ਜੀ ਬਿਲਕੁਲ।
ਹੋਰ ਕੀ ਕਰਦੇ ਸੀਗੇ?
ਕੁਛ ਨੀ ਜੀ, ਬਸ ਰੈਸਟ ਕਰਦੇ ਸੀ, ਬਾਹਰੋਂ ਆਏ ਸੀ।
ਅੱਛਾ ਕਿਤੇ ਗਏ ਹੋਏ ਸੀਗੇ ਤੁਸੀਂ ਘੁੰਮਣ
ਨਹੀਂ ਜੀ ਨਹੀਂ ਬਾਹਰੋਂ ਆਏ ਸੀ ਆਪਣਾ ਕੰਮ ਨਬੇੜ ਕੇ
ਅੱਛਾ।
ਜ਼ਿਆਦਾ ਪੈਰ ਰਹੀ ਆ ਜੀ ਤਾਂ ਕਰਕੇ ਪੱਖੇ ਥੱਲੇ ਬੈਠੇ ਸੀ
ਠੀਕ ਹੈ ਜੀ ਠੀਕ ਚਲੋ ਅੱਜ ਆਪਾਂ ਸਬਜ਼ੀਆਂ ਬਾਰੇ ਗੱਲ ਕਰਦੇ ਹਾਂ।
ਹਾਂਜੀ ਹਾਂ।
ਕਿਹੜੀ, ਕਿਹੜੀ ਸਬਜ਼ੀ ਤੁਹਾਨੂੰ ਪਸੰਦ ਹੈਗੀ।
ਤੇ ਸਾਨੂੰ ਤਾਂ ਅਸੀ ਜ਼ਿਆਦੇ ਕੱਦੂ ਤੇ ਚਾਵਲ ਹੀ ਪਸੰਦ ਨੇ
ਇਹ ਤੇ ਗਰਮੀਆਂ ਦੀਆਂ ਸਬਜ਼ੀਆਂ ਹੋ ਗਈਆਂ ਅਤੇ ਸਰਦੀ ਦੀਆਂ
ਸਰਦੀਆਂ ਚ ਤਾਂ ਆਪਾਂ ਸਾਰੇ ਬਣਾ ਲੈਦੇ ਹਾਂ, ਜੀ ਗੋਭੀ ਵੀ ਬਣਾ ਲੈਦੇ ਹਾਂ ਗਾਜਰ ਤਰਾਂ, ਵੀ ਸਗਮਲ, ਵੀ ਸਾਗ ਵੀ ਵੀ ਜਿਹੜੀਆਂ ਸਾਰੀਆਂ ਸਬਜ਼ੀਆਂ ਹੁੰਦੀਆਂ ਨੇ, ਸਿਆਲ ਵਿੱਚ ਉਹ ਖਾਦੀਆ ਜਾਂਦੀਆਂ ਨੇ
ਠੀਕ ਹੈ।
ਗਰਮੀ ਦੇ ਵਿੱਚ ਕਾਰਨ, ਗਰਮੀ ਦੇ ਕਾਰਨ ਜੀ, ਮੇਰਾ ਵੀ ਤਲੀਆਂ ਪਲੀਆਂ ਸਬਜ਼ੀਆਂ ਨਹੀਂ ਚੰਗੀਆਂ ਲੱਗਦੀਆਂ ਹਜ਼ਮ ਨਹੀਂ ਆਉਂਦੀਆਂ
ਹਾਂਜੀ, ਹਾਂ।
ਤੇ ਬਸ ਜ਼ਿਆਦੇ ਤੇ ਕੱਦੂ, ਚੌਲੇ ਤੋਰੀਆਂ
ਜੇ ਮੀਂਹ -ਮੂੰਹ ਪੈ ਜੇ ਤਾਂ ਕਰੇਲੇ ਵੀ ਬਣਾ ਲੈਂਦੇ ਜੀ। ਪਹਿਲਾਂ ਵੀ ਦੋ -ਤਿੰਨ ਵਾਰੀ ਬਣਾ ਕੇ ਖਾ ਲਏ ਕਰੇਲੇ ਤਾਂ ਜਿਆਦਾ ਮੌਸਮ ਠੀਕ ਸੀ।
ਠੀਕ ਹੈ।
ਹਾਂ, ਬਸ ਆਹ ਮੌਸਮ ਦੇ ਵਿੱਚ ਚ, ਨੀ ਕਰੇਲਾ ਬਣਾਇਆ ਜੀ, ਕਿਉਂ ਪਾਣੀ ਦੀ ਤ੍ਰੇਸ ਲੱਗਦੀ ਹੈ ਜੀ
ਹਾਂਜੀ। ਹੁਣ ਗਰਮੀ ਵੀ ਜ਼ਿਆਦਾ ਹੈਗਾ, ਗਰਮੀ ਜਿਆਦਾ ਹੋਣ ਕਰਕੇ ਨਾ ਫਿਰ ਸਿਹਤ ਵੀ ਖ਼ਰਾਬ ਹੋ ਜਾਂਦੀ ਕਿਉਂਕਿ ਆਪਾਂ ਉਹਨੂੰ ਤਲਕੇ ਬਣਾਉਂਨੇ ਹਾਂ
ਹਾਂਜੀ ਹਾਂ।
ਤਲਕੇ ਬਣਾਉਣ ਕਰਕੇ ਨਾ ਫਿਰ, ਆਪਣੀ ਸਿਹਤ ਵੀ ਖ਼ਰਾਬ ਹੁੰਦੀ ਹੁਣ ਤਾਂ ਦੇਖੋ ਬਿਨਾਂ ਤੜਕੇ, ਫੜਕੇ ਵਾਲੀਆਂ ਸਬ ਜੀਆਂ ਖਾਣੀਆਂ ਚਾਹੀਦੀਆਂ ਨੇ, ਜਿਵੇਂ ਗਰਮੀ ਤਾਂ ਬਹੁਤ ਚੱਲਦੀ ਪਈ ਹੈ ਨਾ
ਹਾਂ, ਹਾਂਜੀ ਹਾਂ।
ਹੁਣ ਤਾਂ ਦੇਖੋ ਜਿਵੇਂ ਨੋਰਮਲ ਜਿਹੀਆਂ ਸਬਜ਼ੀਆਂ ਹੋ ਗਈਆਂ ਕੱਦੂ, ਤੋਰੀਆਂ ਜਾਂ ਕੋਈ ਹੋਰ ਸਬਜ਼ੀ ਲਾ ਲਓ, ਜਾ ਮੂੰਗੀ ਮਸਰੀ, ਮਾਂ ਛੋਲੇ ਵਗੈਰਾ ਇਹ ਸਾਰੀਆਂ ਦਾਲਾਂ ਖਣੀਆਂ ਚਾਹੀਦੀਆਂ।
ਹਾਂਜੀ ਹਾਂ। ਇਵੇਂ ਦੀ ਹੀ ਖਾਨੇ ਜੀ, ਤਲੀਆਂ ਹੋਈਆਂ, ਕਿਉਂ ਆਪਦੇ ਆਪਾਂ ਬਾਡੀ ਕਨੀ ਵੀ ਦੇਖਦੇ ਹਾਂ।
ਹਾਂਜੀ ਹਾਂ। ਆਪਣੀ ਸਿਹਤ ਦਾ ਵੀ ਧਿਆਨ ਰੱਖ
ਹਾਂਜੀ ਹਾਂ ਫਿਰ ਦਵਾਈਆਂ ਖਾਂਨੇ ਆ, ਤੇ ਤੰਗ ਹੋਨੇ ਆ ਫਿਰ ਕੀ ਫਾਇਦਾ ਜੀ ਉਹਦਾ
ਹਾਂਜੀ ਹਾਂ। ਨਹੀਂ ਵਧੀਆ, ਤੁਸੀਂ ਵਧੀਆ ਕੀਤਾ ਤੁਸੀਂ ਇਹੀ ਦਾਲਾਂ ਸਬਜ਼ੀਆਂ ਖਾਇਆ ਕਰੋ। ਭਿੰਡੀਆਂ ਚ ਭਿੰਡੀਆਂ ਹੋ ਗਈਆਂ, ਚੌਲੇ ਵੀ ਵਧੀਆ ਨੇਗੇ।
ਹਾਂਜੀ ਭਰਿੰਡੀਆਂ ਅਸੀਂ ਥੋੜੀਆਂ ਜਿਹੀਆਂ ਵੀ ਤਲੀਆਂ ਹੋਈਆਂ ਹੁੰਦੀਆਂ ਨੇ ਜੀ। ਉਹ ਬਣਾ ਤਾਂ ਲੈਨ ਆ ਜੀਉ ਅਸੀਂ ਸੌਕੀਆ ਬਣਾਉਂਦੇ ਆ
ਅੱਛਾ
ਹਾਂਜੀ
ਨਹੀਂ ਜਿੱਦਾਂ ਭਿੰਡੀਆਂ ਹੋ ਗਈਆਂ ਚੌ ਹੋ ਗਏ ਆਪਣੇ ਕਰੇਲੇ ਹੋ ਗਏ ਨੇ ਪੇਠਾ ਹੋ ਗਿਆ ਇਹ ਸਾਰੀਆਂ ਨਾ ਤਲੀਆਂ ਹੋਈਆਂ ਸਬਜ਼ੀਆਂ ਆ ਗਈਆਂ ਨੇ ਇਹ ਆਪਾਂ ਤਲ ਕੇ ਬਣਾਣੇ ਆ ਤਾਂ ਕਰਕੇ ਕਿਉਂਕਿ ਆਪਾਂ ਤੇਲ ਦੇ ਵਿੱਚ ਉਹਨਾਂ ਨੂੰ ਤਲ ਦਿਆਂਗੇ
ਹਾਂਜੀ ਹਾਂ
ਆਪਣੀ ਸਿਹਤ ਖ਼ਰਾਬ ਹੋ ਜਾਂਦੀ ਨਾ ਗਰਮੀ ਜ਼ਿਆਦਾ ਹੈਗੀ
ਹਾਂਜੀ ਹਾਂ ਤੇ ਅੱਗੇ ਜੇ ਬਾਰਸ ਪੈਣ ਲੱਗ ਗਈ ਜੀ ਫੇਰ
ਹਾਂ ਠੰਡੇ ਮੌਸਮ ਦੇ ਵਿੱਚ, ਤਾਂ ਦੇਖੋ ਠੰਡੇ ਮੌਸਮ ਦੇ ਵਿੱਚ ਤਾਂ ਦੇਖੋ ਬਣਾਈ ਜਾਂਦੀ ਆ।
ਹਾਂਜੀ ਹਾਂ।
ਠੰਡੇ ਮੌਸਮ ਚ ਤਾਂ ਕੋਈ ਉਹ ਨਹੀਂ ਹੈਗਾ, ਠੰਡੇ ਮੌਸਮ ਦੇ ਵਿੱਚ ਤਾਂ ਜਿਹੜੀ ਮਰਜ਼ੀ ਟੇਸਟੀ ਲੱਗਦੇ ਜਿਹੜੀ ਮਰਜ਼ੀ ਉਹੀ ਬ ਬਣਾ ਕੇ ਖਾ ਲੋੋ
ਹਾਂਜੀ, ਹਾਂ।
ਪਰ ਇਹ ਮ ਮੌਸਮ ਚ ਥੋੜਾ ਦਿੱਕਤ ਆ ਜਾਂਦੀ ਹੈ ਨਾ, ਗਰਮੀ ਜ਼ਿਆਦਾ ਹੈਗੀ, ਗਰਮੀ ਵਾਲੀਆਂ ਸਬਜ਼ੀਆਂ ਹੀ ਖਾਣੀਆਂ ਪੈਂਦੀਆਂ ਨੇ। ਨਹੀਂ ਤੇ ਫਿਰ ਆਪਣੀ ਸਿਹਤ ਖ਼ਰਾਬ ਹੋ ਜਾਏਗੀ।
ਹਾਂਜੀ ਹਾਂ। ਇਹ ਤਾਂ ਹੈ। ਜੀ
ਚਲਾਈ ਹੋਈ ਹੈ ਘਰ
ਸਾਡੇ ਸਬਜੀ ਕੱਦੂ ਹੈ ਜੀ, ਤੋਰੀ ਚੌਲੇ
ਠੀਕ ਹੈ।
ਤੇ ਉੱਧਰ ਸ਼ਿਮਲਾ ਮਿਰਚ ਵੀ ਤੀ ਪਰ ਹੁਣ ਤਾਂ ਖਤਮ ਹੋ ਗਈ ਹੈ
ਸ਼ਿਮਲਾ ਮਿਰਚ ਵੀ ਤਲੀ ਹੋਈ ਸਬਜ਼ੀ ਹੋ ਗਈ ਨਾ ਸ਼ਿਮਲਾ ਮਿਰਚ ਦੇ ਆਪਾਂ ਚਾਹੇ ਪਿਆਜ ਪਾ ਲਈਏ। ਚਾਹੇ ਆਪਾਂ ਕੰਢੇ ਆ ਪਾ ਲਈਏ ਆਲੂ ਪਾ ਲਈਏ
ਤੇ ਉਹ ਹੁਣ ਤਾਂ ਖਤਮ ਹੋ ਗ ਜੀ ਤੇ ਜਿਹੜੇ ਪੇਡ ਤੇ ਸੀ ਉਹ ਸੁੱਕ ਗਏ ਹੁਣ ਤਾਂ
ਤੁਸੀਂ ਮਿਰਚਾਂ ਪਾ ਕੇ ਗੰਢੇ ਪਾ ਕੇ ਸਬਜ਼ੀ ਬਣਾ ਲਦੇ ਹੋ ਦੁੱਧ ਪਾ ਕੇ
ਹਾਂ ਬਣਾ ਤਾਂ ਲੈਂਨ ਆ ਜੀ ਪਰ ਇਤਕੀ ਵਾਰੀ ਨੀ ਇਸ ਵਾਰੀ ਨੀ ਬਣਾਈ
ਕਿਵੇਂ ਬਣਾਉਂਦੇ ਹੋ ਤੁਸੀਂ ਮੈਨੂੰ ਦੱਸੋਗੇ
ਹਾਂਜੀ
ਕਿਵੇਂ ਬਣਾਉਂਦੇ ਹੋ
ਬਣਾਉਦੇ ਆ ਜੀ ਆਲੂਆਂ ਦੇ ਵਿੱਚ ਚੀਰ ਕੇ ਬਰੀਕ ਬਰੀਕ ਕੱਟ ਕੇ
ਠੀਕ ਹੈ
ਦੋ ਤਿੰਨ ਗੰਢੇ ਕੱਟ ਕੇ ਬਰੀਕ ਬਰੀਕ
ਠੀਕ ਹੈ
ਪੁੁੰਨ ਲ ਨੇ ਅਤੇ ਮਿਰਚੇ
ਹ
ਬਰੀਕ ਬਰੀਕ ਆਪਾਂ ਮਿਰਚਾਂ ਨੇ ਜਿਹੜੀਆਂ ਕੱਚੀਆਂ ਕੱਚੀਆਂ ਆਉਂਦੀਆਂ ਨੇ ਜੀ ਬਿਣ ਬੀਆ ਵਾਲੀਆਂ ਉਹਨਾਂ ਨੂੰ ਵੀ ਕੱਟ ਲਾੇ ਆ ਤੇ ਉਹਨਾਂ ਨੂੰ ਭੁੰਨ ਲਾ ਲੈਂ ਨੇ ਜੀ ਭੁੰਨ ਕੇ ਸਮਾਰ ਕੇ ਜੀ ਫੇਿਰ ਉਹਦੇ ਵਿੱਚ ਲੂਣ ਮਿਰਚ ਪਾ ਕੇ
ਹ
ਭੁੰਨ ਕੇ ਸਮਾਰ ਕੇ ਮਸਾਲਾ ਗਾੜਾ ਕਰਕੇ ਕੇ ਭੁੰਨ ਕੇ ਮਸਾਲਾ ਤੇ ਗਾਇਲੋਂ ਫਿਰ ਉਹਦੇ ਵਿੱਚ ਆਲੂ ਪਾ ਦੇਣਾ ਸੀ
ਅੱਛਾ ਆਲੂ ਪਾ ਕੇ ਬਣਾਦੇ ਹ
ਆਲੂ ਵੀ ਪਾ ਲੈਂਦੇ ਆਾਂ ਜੇ ਗੰਡੇ ਵੀ ਪਾ ਲੈਦੇੇ ਆ
ਅੱਛਾ
ਹਾਂਜੀ ਦੋਨੇ ਚੀਜ਼ਾਂ ਪਾ ਲੈਦੇ ਜੀ ਅਸੀਂ।
ਠੀਕ ਹੈ ਤੇ ਜਦੋਂ ਬਣ ਜਾਂਦੀ ਹੈ ਫੇਰ ਦੁੱਧ ਪਾ ਦਿੰਦੇ ਹੋ
ਹਾਂਜੀ ਫਿਰ ਨਹੀਂ ਜੀ ਦੁੱਧ ਪਾ ਦਦੇ ਨਾ ਥੋੜਾ ਜਿਹਾ ਕ
ਅੱਛਾ।
ਹਾਂ ਕੱਲ ਅਸੀਂ ਬਣਾਈ ਤੀ ਜੀ ਮੀਟ ਬੜੀਆਂ।
ਅੱਛਾ ਉਹ ਕਿੱਦਾਂ ਬਣਾਈ ਸੀ ਤੁਸੀਂ?
ਉਹ ਅਸੀਂ ਨੇ ਬਣਾਈ ਤੀ ਜੀ ਪਹਿਲਾਂ ਉਹ ਅਸੀਂ ਨੇ ਪਾਣੀ ਵਿੱਚ ਭਿਉਂ ਤੇ। ਬੜੀਆਂ ਅਸੀਂ ਜਿਹੜੀਆਂ ਪਹਿਲੋਂ ਅਸੀਂ ਨੇ ਉਹ ਥੋੜੇ-ਥੋੜੇ ਕੱਟ ਪੀਸ ਕਰ ਲਏ ਉਹਦੇ।
ਕੱਟ ਪੀਸ ਕਰ ਕਿ ਫਿਰ ਉਹ ਅਸੀਂਨ ਨੇ ਤੇਲ ਰੱਖ ਤਾ ਸਿਲੰਡਰ 'ਤੇ ਰਿੱਝਣਾ ਤੇ ਵਿੱਚੋਂ ਤਰਤੇ ਜੀ ਫਿਰ ਨਿਚੋੜ ਨਚੋੜ ਪਾ ਕੇ
ਠੀਕ ਹੈ।
ਫੇਰ ਉਹ ਅਸੀਂਨੇ ਬਾਹਰੇ ਕੱਢ ਲਏ ਜੀ
ਠੀਕ ਹੈ- ਠੀਕ ਹੈ।
ਬਾਹਰ ਕੱਢ ਕੇ ਜੀ ਫਿਰ ਅਸੀਂ ਨੇ ਮਸਾਲਾ ਭੁੰਨਿਆ
ਅੱਛਾ ਫਿਰ ਤੁਸੀਂ ਹੋਰ ਤੇਲ ਪਾਇਆ ਸੀਗਾ।
ਅਸੀਂ ਘਰ ਦਾ ਸਰ੍ਹੋਂ ਦਾ ਤੇਲ ਵਰਤਦੇ ਹਾਂ ਜੀ।
ਨਹੀਂ ਇੱਕ ਵਾਰ ਤਾਂ ਤੁਸੀਂ ਬੜੀਆਂ ਭੁੰਨ ਲਈੀਆਂ ਨੇ ਸਰੋਂ ਦਾ ਤੇਲ ਪਾ ਕੇ ਫਿਰਰ ਉਹ ਤਾਂ ਖਤਮ ਹੋ ਗਿਆ ਹੋਣਾ
ਹਾਂਜੀ ਹਾਂ, ਉਹ ਬਿਲਕੁਲ ਬੜੀਆਂ ਪੀ ਗਈਆਂ ਜੀ ਸਾਰਾ।
ਅੱਛਾ।
ਫਿਰ ਅਸੀਂ ਦੁਬਾਰਾ ਤੋਂ ਤੇਲ ਪਾਇਆ ਜੀ ਹੋਰ।
ਠੀਕ ਹੈ।
ਚ ਅਸੀਂ ਮਸਾਲਾ ਭੁੰਨਿਆ ਜੀ। ਚੰਗੀ ਤਰ੍ਹਾਂ ਪੰਦਰਾਂ ਵੀਹ ਮਿੰਟ ਮਸਾਲਾ ਭੁੰਨ ਕੇ ਸੰਵਾਰ ਕੇ ਜੀਰਾ-ਜੀਰਾ ਪਾ ਕੇ।
ਠੀਕ ਹੈ।
ਹਾਂਜੀ ਫਿਰ ਅਸੀਂ ਨੇ ਉਹ ਵਿੱਚ ਪਾਣੀ ਪਾ ਤਾ ਜੀ ਪਾਣੀ ਰਜਾ ਕੇ ਸੰਵਾਰ ਕੇ ਗ ਲ ਅਸੀਂ ਬੜੀਆਂ ਤਿਆਲੂ ਪਾਤੇ।
ਹ
ਜੇ ਸਭ ਜ਼ੀ ਬਹੁਤ ਟੇਸਟੀ ਬਣੀ ਜੀ ਸਾਨੂੰ ਬਹੁਤ ਵਧੀਆ ਬਹੁਤ ਪਸੰਦ ਆਏ ਜੀ ਸਾਨੂੰ। ਤੇ ਬੜ ਹਾਂਜੀ ਅਸੀਂ ਪਹਿਲੀ ਵਾਰੀ ਖਾਧੀ ਤੀ।
ਚਲੋ ਵਧੀਆ।
ਤੇ ਦੂਜੀਆਂ ਤੋਂ ਅਸੀਂ ਖਾਂਦੇ ਰਹਿੰਦੇ ਹਾਂ ਜੀ। ਇੱਕ ਉਹ ਜਿਹੜੀਆਂ ਮਸਾਲੇ ਵਾਲੀਆਂ ਬੜੀਆਂ ਨੇ ਹੁੰਦੀਆਂ।
ਹਾਂਜੀ।
ਥੋੜ੍ਹਾ ਜਿਹਾ ਅਸੀਂ ਵੱਧ ਖਾ ਕੇ ਰਾਜੇ ਜੇ ਅਸੀਂ ਅੱਗੇ ਉਹੀ ਬਣਾਉਂਦੇ ਹੁੰਦੇ ਸੀ।
ਅੱਛਾ ਪਿਆਜ ਪਾ ਕੇ?
ਹਾਂਜੀ।
ਚਲੋ ਉਹ ਟੇਸਟੀ ਲੱਗਦੇ ਨੇ। ਅਸੀਂ ਵੀ ਬਣਾਉਂਦੇ ਹਾਂ ਪਿਆਜ ਪਾ ਕੇ ਬਣਾਉਂਦੇ ਹਾਂ। ਮਤਲਬ ਕਿ ਉਹ ਬਾਹਲੀਆਂ ਟੇਸਟੀ ਲੱਗਦੀਆਂ ਨੇ ਹੁਣ ਅਸੀਂ ਵੀ ਲੈ ਕੇ ਆਵਾਂਗੇ।
ਵੀ ਪਿਆਜ ਨਾਲ ਥੋੜੀ ਜਿਹੀ ਸਬਜ਼ੀ ਕਰਾਰੀ ਹੋ ਜਾਂਦੀ ਹੈ ਜੀ।
ਹਾਂਜੀ ਹਾਂ ਉਹ ਨਾਲ ਨੋਨ ਵੈਜ ਚ ਵੀ ਥੋੜ੍ਹਾ ਕਰਾਰਾ ਹੀ ਪਾਉਣਾ ਪੈਂਦਾ ਨਾ।
ਹਾਂਜੀ ਹਾਂ ਕਿਉਂ ਚ ਮਸਾਲੇ ਮਸ ਚੁਲੇ ਵੀ ਨਾਲੇ ਤਿਆਰ ਕਰੀਆਂ ਹੋਈਆਂ ਹੁੰਦੀਆਂ ਨੇ ਜੀ ਉਹ।
ਹਾਂ ਹਾਂਜੀ ਹਾਂ ਸਹੀ ਗੱਲ ਹੈ।
ਬੜੀ ਟੇਸਟੀ ਲੱਗਦੀ ਹੈ।
ਠੀਕ ਹੈ। ਠੀਕ ਹੈ।
ਤੇ ਜੇ ਅਸੀਂ ਵੀ ਕੜੀ ਵਗੈਰ ਬਣਾਈਏ ਤੇ ਜਿਹੜੀ ਮੀਟ ਬੜੀ ਹੁੰਦੀ ਹੈ ਜੀ ਅਸੀਂ ਇਹ ਵੀ ਪਾ ਲੈਂਦੇ ਹਾਂ ਵਿੱਚ
ਹਾਂ ਕੜੀ ਦੇ ਵਿੱਚ ਤੇ ਸਵਾਦ ਲੱਗਦਾ
ਹਾਂਜੀ। ਬੜੀ ਟੇਸਟੀ ਲੱਗਦੀ ਹੈ ਜੀ ਬਾਹਲੇ ਲੋਕੀ ਚੌਲਾਂ ਦੇ ਵਿੱਚ ਪਾ ਪਾ ਕੇ ਪਰ ਅਸੀਂ ਤਾਂ ਘੱਟੀ ਖਾਂਨੇ ਹਾਂ
ਹਾਂਜੀ ਹਾਂ ਚੌਲਾਂ ਦੇ ਵਿੱਚ ਵੀ ਪਾ ਲੈਂਦੇ ਨੇ ਕੜੀ ਵਿੱਚ ਵੀ ਪਾ ਲੈਂਦੇ ਨੇਗੇ
ਜੀ ਹਾਂ ਪਾਲਾਂਦੇ ਨੇ
ਅਸੀਂ ਪਰ ਕਦੇ ਪਾਈ ਨੀ ਹੈਗੀ। ਪਰ ਮੈਂ ਖਾਧੀ ਆ ਜਿਵੇਂ ਆਪਾਂ ਗੁਰਦੁਆਰੇ ਵਗੈਰਾ ਜਾਂਦੇ ਹਾਂ ਨਾ ਉਥੇ ਲੰਗਰ ਹਾਲ ਦੇ ਵਿੱਚ ਕੜੀ ਦੇ ਵਿੱਚ ਪਾਈਆਂ ਹੋਈਆਂ ਵੇਖੀਆਂ ਸੀ ਮੈਂ ਚੌਲਾਂ ਚ ਵੀ ਮੈਂ ਉੱਥੇ ਵੇਖੀਆਂ ਸੀਗੀਆਂ ਹਾਂਜੀ ਹਾਂ ਗੁਰਦੁਆਰਾ ਸਾਹਿਬ ਜਾਂਦੇ ਨਾ ਜਦੋਂ ਉੱਥੇ ਲੰਗਰ ਵਗੈਰਾ ਛਕਦੇ ਆ ਉੱਥੇ ਦੇਖੀਆਂ
ਅੱਛਾ ਜੀ ਅੱਛਾ। ਤੁਸੀਂ ਘਰੇ ਨਹੀਂ ਬਣਾਉਂਦੇ ਜੀ।
ਨਹੀਂ ਅਸੀਂ ਕਦੇ ਘਰੇ ਨਹੀਂ ਬਣਾਈ ਹੈਗੀ।
ਸਾਨੂੰ ਵਧੀਆ ਲੱਗੀ ਜੀ, ਅੱਛੀ ਲੱਗੀ।
ਠੀਕ, ਠੀਕ ਲੱਗੀ ਕਿ ਗਾੜੀ ਜਿਆਦਾ ਸੀ ਨਾ।
ਹਾਂਜੀ ਹਾਂ।
ਠੀਕ ਸੀਗੀ। ਤੁਹਾਨੂੰ ਕਿਵੇਂ ਲੱਗੀ?
ਹੋਰ ਜੀ ਕਿਹੜੀ, ਕਿਹੜੀ ਸਬਜ਼ੀ ਖਾਂਦੇ ਹੋ ਤੁਸੀਂ?
ਮੈਂ ਮੇਰੀ ਤਾਂ ਜ਼ਿਆਦਾਤਰ ਫੇਵਰੇਟ ਭਿੰਡੀ ਹੈਗੀ।
ਅੱਛਾ ਜੀ।
ਉਹ ਬਣ ਨਹੀਂ ਰਹੀ ਕਾਫੀ ਦਿਨ ਹੋ ਗਏ ਨੇ।
ਫੇਿਰ ਸਾਨੂੰ ਨੁਕਸਾਨ ਨੀ ਕਰਦੇ ਜੀ ਉਹ
ਨਹੀਂ ਕੋਈ ਨੁਕਸਾਨ ਨਹੀਂ ਕਰਦੀ ਹੈਗੀ। ਆਪਾਂ ਕਿਹੜਾ ਗਰਮੀ ਦੇ ਵਿੱਚ ਜਾਣਾ ਹੁੰਦਾ ਹੈ ਸੈਰ ਦੇ ਨੇ ਇਸ ਦੇ ਨੀਚੇ ਹੀ ਬੈਠਣਾ ਹੁੰਦਾ ਹੈ।
ਹਾਂਜੀ। ਇਹ ਗੱਲ ਤਾਂ ਹੈਗੀ ਆ।
ਜੇ ਬੰਦਾ ਗ ਖਾ ਤਲਿਆ ਫਲਿਆ ਖਾ ਕੇ ਗਰਮੀ ਚ ਕੰਮ ਕਰਦਾ ਫਿਰ ਉਹਦੀ ਸਿਹਤ ਖਰਾਬ ਹੁੰਦੀ ਹੈ ਨਾ ਹੁਣ ਤੇ ਆਪਾਂ ਸਵੇਰ ਤੋਂ ਲੈ ਕੇ ਹੁਣ ਸਾਰੇ ਕੰਮ ਹੋ ਗ ਨੇ ਹੁਣ ਆਪਣਾ ਖਾ ਪੀ ਕੇ ਅੰਦਰ ਏਸੀ ਵਾਲੇ ਕਮਰੇ ਚ ਬੈਠ ਜਾਣਾ ਸ਼ਾਮ ਤੱਕ ਛੇ ਵਜੇ ਤੱਕ
ਹਾਂਜੀ ਹਾਂ। ਇਹ ਗੱਲ ਤਾਂ ਹੈਗੀ।
ਹੁਣ ਕੋਈ ਕੰਮ ਨੀ ਕਰਨਾ ਹੈਗਾ ਸਾਰੇ ਕੰਮ ਹੋ ਗਏ ਨੇ ਫੇਿਰ ਉਹ ਤਾਂ ਹਾਜ਼ਮ ਹੋ ਜਾਂਦੀ ਹੈ ਨਾ ਕਿਉਂਕਿ ਸ ਠੰਡ ਦੇ ਵਿੱਚ ਰਹਿਣਾ ਹੈ ਕਿਉਂਕਿ ਉਸ ਏ ਸੀ ਵੀ ਕੂਲਿੰਗ ਜਿਆਦਾ ਕਰਦਾ ਸਾਡਾ ਨਵਾਂ ਏ ਸੀ ਲੈ ਕੇ ਆਇਆ ਸੀ।
ਹਾਂਜੀ ਹਾਂ। ਫਿਰ ਤੁਸੀਂ ਠੰਡ ਵਿੱਚ ਰਹਿ ਰਹੇ ਹੋ ਨਾ ਜੀ।
ਹਾਂਜੀ ਹਾਂ। ਅ ਕੰਬਲ ਲੈ ਕੇ ਬੈਠੇ ਰਹਿੰਦੇ ਹਾਂ ਏ ਸੀ ਵਾਲੇ
ਅੱਛਾ ਜੀ ਅੱਛਾ।
ਹੋਰ ਫਿਰ ਸਾਡੇ ਤੇ ਹਜ਼ਮ ਆਈ ਜਾਂਦੀ ਆ ਪਰਿੰਡੀਿੰ
ਤਾਂ ਗਰਮੀ ਦਾ ਪਤਾ ਹੀ ਨੀ ਲੱਗਦਾ ਹੋਣਾ ਜੀ
ਹੋਰ ਬਸ ਸਵੇਰੇ ਸ਼ਾਮ ਦਾ ਥੋੜਾ ਔਖਾ ਹੁੰਦਾ ਸਵੇਰੇ ਸਾਰੇ ਕੰਮ ਕਰਦੇ ਆ ਨਾ ਘਰ ਤੇ ਉਦੋਂ ਥੋੜ੍ਹੀ ਗਰਮੀ ਲੱਗਦੀ ਹੈ।
ਅੱਛਾ ਜੀ ਅੱਛਾ।
ਨਹੀਂ, ਨਹੀਂ ਵੈਸੇ ਤਾਂ ਪੂਰਾ ਦਿਨ ਏ ਸਰੇ ਵਿੱਚ ਹੀ ਰਹਿਣਾ ਹੁੰਦਾ
ਠੀਕ ਹੈ ਜੀ।
ਹਾਂਜੀ ਹਾਂ।
ਚਲੋ ਵਧੀਆ ਗੱਲ ਹੈ। ਜੀ ਆਪਦੀ ਸਿਹਤ ਬਚਾ ਕੇ ਰੱਖੋਗੇ ਗਰਮੀ ਤੋਂ ਤੇ ਜਿਹਨੂੰ ਹੁਣ ਬਾਹਰੇ ਮਜਬੂਰੀਆਂ ਨੇ ਉਹਨੂੰ ਕਰਨਾ ਪੈਂਦਾ ਜੀ।
ਹੋਰ ਉਹਨੂੰ ਤੇ ਕਰਨਾ ਹੀ ਪੈਣਾ
ਤੋਂ ਗਰਮੀ ਵੀ ਜ਼ਿਆਦਾ ਪੈ ਰਹੀ ਹੈ ਜੀ
ਹਾਂਜੀ ਹਾਂ।
ਹਾਂ ਫਰ ਤੁਹਾਡਾ ਤਾਂ ਪਿੰਡਾ ਵੀ ਮੱਚਦਾ ਹੋਣਾ ਜੀ ਜਦ ਬਾਹਰੇ ਆਉਣੇਗਾ ਏਸੀ
ਹੋਰ ਫਿਰ ਸਾਰਾ ਦਿਨ ਜਦੋਂ ਏਸੀ ਦੇ ਵਿੱਚ ਬੈਠੇ ਰਹਿੰਦੇ ਆ ਫਿਰ ਜਦੋਂ ਇੱਕਦਮ ਬਾਹਰ ਨਿਕਲਦੇ ਆ ਫਰ ਜ਼ਿਆਦਾ ਗਰਮੀ ਲੱਗਦੀ ਹੈ
ਹਾਂਜੀ ਹਾਂ ਤਾਂ ਕਰਕੇ ਕਿਉਂ ਜਿਹੜੇ ਲੋਕੀ ਬਾਹਰੇ ਫਿਰਦੇ ਆ ਕੰਮ ਕਰਦੇ ਆ ਉਹਨਾਂ ਨੂੰ ਥੋੜ੍ਹੀ ਜਿਹੀ ਆਦਤ ਵੀ ਪੈ ਜਾਂਦੀ ਹੈ ਤੇ ਉਹਨਾਂ ਨੂੰ ਫੇਰ ਗਰਮੀ ਚ ਰਹਿਣ ਦਾ ਉਹ ਬਣ ਜਾਂਦਾ ਉਹਨਾਂ ਦਾ,
ਹਾਂਜੀ ਹਾਂ,
ਕਿਉਂ ਆਪਾਂ ਸਾਰਾ ਦਿਨ ਅੰਦਰ ਬੈਠੇ ਰਹਿੰਦੇ ਜਦ ਬਾਰੇ ਲਿਕੜਦੇ ਤੇ ਆਪਾਂ ਕਹਿੰਦੇ ਹਾਏ-ਹਏ ਬੂ ਬੂ ਕਿੰਨੀ ਗਰਮੀ ਹੈ ਕਿਵੇਂ ਲੋਕੀ ਕੰਮ ਕਰਦੇ ਹੈ।
ਹਾਂਜੀ ਹਾਂ,
ਤੇ ਇਹ ਗੱਲ ਹੁੰਦੀ ਹੈ ਨਾ ਜੀ ਹੁਣ ਖੇਤਾਂ ਦੇ ਵਿੱਚ, ਚ ਸਾਰੇ ਕੰਮ ਕਰ ਰਹੇ ਨੇ ਜੀ ਆਪਣੇ ਸਭ ਵੀ ਬਜ਼ੁਰਗ ਵੀ ਕਰ ਰਹੇ ਨੇ ਮੁੰਡੇ ਵੀ ਕਰ ਰਹੇ ਨੇ ਕਿਉਂ ਜੀਰੀ ਦਾ ਮੌਸਮ ਹੈ ਜੀ ਹੁਣ ਸਾਰੇ ਕੰਮ ਕਰ ਨੇ
ਹਾਂਜੀ ਹਾਂ
ਤੇ ਉਹਨਾਂ ਨੂੰ ਉਹੀ ਆਦਤ ਪੈ ਜਾਂਦੀ ਹੈ ਜੀ
ਹਾਂਜੀ ਹਾਂ ਓਕੇ ਮੈਮ
ਠੀਕ ਹੈ ਜੀ ਓਕੇ ਜੀ
ਓਕੇ ਜੀ ਬਾਏ,
ਓਕੇ,